ਹੈਲੋ।
ਸ਼ ਕਾਲ ਜੀ।
ਸਸਰੀ ਕਾਲ ਜੀ ਹੋਰ ਜੀ ਠੀਕ- ਠਾਕ
ਠੀਕ- ਠਾਕ ਹਾਂਜੀ- ਹਾਂਜੀ ਵਧੀਆ ਠੀਕ- ਠਾਕ ਤੁਸੀਂ ਸੁਣਾਓ?
ਹਮ ਬਸ ਵਧੀਆ- ਵਧੀਆ
ਚਲੋ ਵਧੀਆ
ਹੁ ਏ, ਸੀ, 'ਚ' ਬੈਠੇ ਹੋਏ ਆ ਹੁਅ, ਹੁਅ- ਹੁਅ, ਹੁਅ।
ਤੇ ਉਹ ਤੁਹਾਡੀ ਦੋਤੀ ਨੇ ਦੱਸਿਆ ਸੀ ਆਂਟੀ ਜੀ ਉਹ ਜਿਹੜੇ ਤੁਸੀਂ ਸੂਜੀ ਦੇ ਪਕੌੜੇ ਜੇ ਬਣਾ ਕੇ ਗਏ ਸੀ। ਉਹ ਕਿਵੇਂ ਬਣਾਏ ਸੀ ਜੀ ਹਾਂਜੀ- ਹਾਂਜੀ।
ਥੋੜਾ ਜਿ ਇੱਕ- ਇੱਕ ਚਮਚ ਰਿਫਾਈੰਡ ਪਿਆ ਤੇਲ ਪਾ ਕੇ ਨਾ ਕੜਾਹੀ ਵਿੱਚ
ਹਾਂਜੀ।
ਤੇ ਉਸ ਤੋਂ ਬਾਅਦ ਉ ਵਿੱਚ ਉਹ ਚਿਲੀ ਪਲੇਸ ਤੇ ਥੋੜੀ ਜਿਹੀ ਰਾਈ ਪਾ ਕੇ ਹਾਂ। ਫਿਰ ਉਹਦੇ ਵਿੱਚ ਦੋ ਕੱਪ ਪਾਣੀ ਪਾ ਦਿੱਤਾ।
ਅੱਛਾ ਜੀ।
ਪਾਣੀ ਪਾ ਕੇ ਫੇਰ ਇੱਕ- ਇੱਕ ਕੱਪ ਸੂਜੀ 'ਚ' ਦੋ ਕੱਪ ਪਾਣੀ ਪੈਂਦਾ ਵੇ
ਅੱਛਾ ਜੀ।
ਹਾਂ ਉਹਨੂੰ ਸੂਜੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਲਾ ਲਿਆ ਉਹ ਵੀ ਚੰਗੀ ਤਰ੍ਹਾਂ ਹੋਵੇ ਤਾਂ ਫਿਰ ਉਹ ਦੋ ਆਟੇ ਆਕਣ ਬਣ ਜਾਂਦੇ ਨਾ
ਅੱਛਾ ਜੀ।
ਉਹਨੂੰ ਫਿਰ ਥੱਲੇ ਲਾ ਕੇ ਠੰਡਾ ਕਰ ਲਿਆ।
ਅੱਛਾ ਜੀ।
ਠੰਡਾ ਕਰਕੇ ਤੇ ਫੇਰ ਉਹਨੂੰ ਉਹਦੇ ਹ ਉਹਨੂੰ ਹਲਕੇ- ਹਲਕੇ ਗੋਲ- ਗੋਲ ਜਿਹੇ ਬਣਾ ਕੇ ਜਿਸ ਤਰ੍ਹਾਂ ਉਹ ਨੀ ਬਣਦੇ ਦਹੀਂ, ਭੱਲੇ ਵਿੱਚੋਂ ਹਲਕੇ ਛੇਦ ਕਰਕੇ ਉਹ ਛੋਟੇ- ਛੋਟੇ ਬਣਾ ਕੇ ਕੇ ਸਾਰੇ ਰੱਖ ਕੇ ਫਿਰ ਕੜਾਹੀ 'ਚ' ਪਾਣੀ ਪਾ ਕੇ ਉੱਤੇ ਛਾਨਣੀ ਰੱਖ ਕੇ ਉਹਦੇ ਉੱਤੇ ਭਾਫ ਦਵਾ ਲਓ ਉਹਨੂੰ ਚੰਗੀ ਤਰ੍ਹਾਂ
ਅੱਛਾ ਜੀ।
ਹਾਂ ਭਾਫ ਦਵਾ ਕੇ ਤੇ ਫੇਰ ਫਿਰ ਉਹਦੇ ਨਾਲ ਚਾਕੂ ਨਾਲ ਦੇਖੋ ਵੀ ਉਹ ਪੱਕ ਗਈ ਏ ਸੂਜੀ? ਫੇਰ ਉਹਨਾਂ ਨੂੰ ਕੱਢ ਲਓ ਅਲੱਗ -ਅਲੱਗ ਕਰ ਲੋ।
ਅੱਛਾ ਜੀ।
ਹਾਂ, ਅਗਰ ਜੇ ਤੁਸੀਂ ਨਹੀਂ ਉਹਨੂੰ ਤੜਕਾ ਲਾਣਾ ਤੇ ਐਂਵੀ ਫੇਰ ਉਹਦੇ ਉੱਤੇ ਉਹਦੇ ਉੱਤੇ ਰਾਈ ਦਾ ਤੜਕਾ ਲਾ ਲਓ ਹਲਕਾ ਜਿਆ ਘਿਓ ਪਾ ਕੇ ਨਾ
ਹਾਂਜੀ।
ਰਾਈ ਦਾ ਤੜਕਾ ਲਾ ਕੇ ਉਹ ਘਿਓ ਪੂਰੇ ਉਹਦੇ ਉੱਤੇ ਪਾ ਦਿਓ ਜਿਹੜੇ ਸੂਜੀ ਦੇ ਉਹ ਡੋਨਰਸ ਜੇ ਬਣਾਨੇ ਆਂ ਅਸੀਂ। ਡੋਨਟਸ ਨੇ ਜੇ ਤੁਸੀਂ ਤੜਕਾ ਲਾਣਾ ਤੇ ਫਿਰ ਪਿਆਜ਼ ਕੱਟ ਲੋੋ। ਪਿਆਜ ਕੱਟ ਕੇ ਉਹਨੂੰ ਤੇਲ ਵਿੱਚ ਭੁੰਨ ਲਓ ਪਿਆਜਾਂ ਨੂੰ ਫੇਰ ਉਹਦੇ ਵਿੱਚ ਚ ਪਲੇਸ ਔਰਗੈਨਿਕ ਹੋਰ ਥੋੜੇ- ਥੋੜੇ ਜਿਹੇ ਮਸਾ ਲੇ ਹਲਦੀ ਪਾ ਕੇ ਫੇਰ ਵਿੱਚ ਉਹਨਾਂ ਨੂੰ ਪਾ ਦਿਓ। ਉਹਨੂੰ ਪਾ ਕੇ ਤੇ ਫੇਰ ਉਹ ਕੱਢ ਕੇ ਸੋਸ ਨਾਲ ਖਾ ਲੋੋ।
ਅੱਛਾ ਜੀ। ਠੀਕ ਏ
ਅਪੇ ਬਣ ਜਾਂਦੇ ਨੇ ਉਹਨੂੰ ਦਹੀਂ ਚ ਸੂਜੀ-ਈ ਫੈਂਟ ਕੇ
ਹਾਂਜੀ
ਤੇ ਉਹਦੇ ਚ ਹਲਕਾ ਜਿਆ ਈਨੋ ਪਾ ਦੋ, ਈਨੋ ਪਾ ਕੇ ਤੇ ਫਿਰ ਉਹਦੇ 'ਚ ਬਰੀਕ -ਬਰੀਕ- ਬਰੀਕ -ਬਰੀਕ ਸਬਜ਼ੀਆਂ ਕੱਟ ਲਓ ਸਾਰੀਆਂ ਈ। ਉਸ ਚ ਸ਼ਿਮਲਾ- ਮਿਰ ਚ ਹੋ ਗਈ, ਗਾਜਰ ਹੋ ਗਈ, ਫਰਾਸਬਿਨ ਦੀਆਂ ਫਲੀਆਂ ਜਿਈਆਂ ਹੋ ਗਈਆਂ ਥੋੜ੍ਹੇ ਜੇ ਚ ਮ-ਮ-ਮਟਰ ਵੇਖ ਲੋ ਮਟਰ ਪਾ ਲੋ ਥੋੜ੍ਹੇ ਜਿਹੇ ਉਹਨੂੰ ਚੰਗੀ ਤਰ੍ਹਾਂ ਫੈਟ ਕੇ ਫਿਰ ਮਸਾਲੇ ਮਿਕਸ ਕਰ ਲੋ ਸਾਰੇ। ਹਰਾ ਧਨੀਆ ਪਾ ਲਓ ਕੱਟ ਕੇ। ਫਿਰ ਉਹ ਆਪਿਆਂ ਵਾਲੀ ਨਾ ਇਕ ਕਡਾਈ ਹੁੰਦੀ ਹੈ ਖਾਨਿਆ ਵਾਲੀ ਉਹਦੇ ਬੱਸ ਘਿਓ -ਬੁਰਸ਼ ਨਾਲ ਘਿਓ ਲਾ ਕੇ ਸਾਰੇ ਖਾਨਿਆਂ ਚੋਂ ਇੱਕ ਚਮਚ ਨਾਲ ਪਾਈ ਜਾਉ ਫਿਰ ਉਹਨੂੰ ਕ-ਕਢਾਈ ਦੀ ਧਰਦੋ ਜੋ ਅਅ ਤੇ ਅ ਤੇ ਗੈਸ ਤੇ ਹ ਉਹਨੂੰ ਕੱਜ ਕੇ ਨਾ ਫਿਰ -ਕੱਜ ਕੇ ਫਿਰ ਪ-ਪੰਜ-ਸੱਤ ਮਿੰਟ ਰੱਖੋ ਫਿਰ ਉਹ-ਉ-ਉ- ਉਹਨਾਂ ਨੂੰ ਪੱਤਿਆਂ ਨੂੰ ਪਰਤਾ ਦਿਓ ਫਿਰ। ਉਹਦੇ ਵਿੱਚੋਂ ਦੀ, ਫੇਰ ਦੂਜੀ ਸੈਡ ਪੱਕ ਕੇ ਫਿਰ ਉਹਨਾਂ ਨੂੰ ਲਾ ਕੇ, ਉਹਨਾਂ ਨਾਲ ਚਟਨੀ ਨਾਲ ਖਾ ਲਓ। ਕੁੜੀਆਂ ਤਾਂ ਮੇਰੀਆਂ ਬਣਾਉਣ ਲਈ ਜੋ ਮਰਜ਼ੀ ਬਣਾ ਦੋ ਸਬਜੀ ਦਾ, ਸੂਜੀ ਆਲੂ ਦੇ ਬਣਾ ਲੋ ਡੋਨਟ, ਅੱਜ- ਕੱਲ੍ਹ ਬਹੁਤ ਬਣਦੇ ਨੇ ਸੂਜੀ ਨਾਲ ਤੇ ਹੁਣ
ਹਾਂਜੀ ਇਹ ਤੇ ਐ ਤੇ ਆਲੂ ਦੇ ਕਿਵੇਂ ਬਣਾਂਦੇ ਓ ਡੋਨਟ?
ਆਲੂ ਦੇ ਵੀ ਉਈਓ ਉਈਓ ਸੂਜੀ ਦਾ ਡੋਹ ਬਣਾ ਕੇ ਉਬਲੇ ਆਲੂ ਉਹਦੇ 'ਚ ਮਿਕਸ ਕਰ ਲਓ ਚੰਗੀ ਤਰ੍ਹਾਂ।
ਅੱਛਾ ਜੀ।
ਕੱਦੂ-ਕਸ ਕਰਨੇ ਨੇ ਆਲੂ ਉਹਦੇ ਆਲੂ ਕੋਈ ਸਮਝੋ ਪੀਸ ਨਾ ਰਏ ਆਲੂ ਦਾ। ਉਹ ਤੁਸੀਂ ਕੱਦੂ ਨਾਲ ਕੱਸ ਕੇ ਕਰ ਲਓ, ਉਹਨੂੰ ਚੰਗੀ ਤਰ੍ਹਾਂ ਫਿਰ ਸੂਜੀ ਚ ਮਿਲਾ ਕੇ ਕੇ, ਫੇਰ ਉਹਦੇ ਮਸਾਲੇ ਪਾ ਕੇ ਤੇ ਉਹਨੂੰ ਭਾਵੇਂ ਤੁਸੀਂ ਵੀ ਆਲੂ ਆ ਕੇ ਲੰਬੇ, ਲੰਬੇ ਹੁੰਦੇ ਨੇ ਉਸਰਾਂ ਤਲ ਲਓ ਨਹੀਂ ਤੇ ਗੋਲ, ਗੋਲ, ਗੋਲ ਬਣਾ ਕੇ ਤਲ ਲੋ ਤੇ ਕੋਈ ਨੀ ਉਹ ਜਿਸ ਤਰ੍ਹਾਂ ਮਰਜ਼ੀ ਕਰ ਲਓ ਫੇਰ।
ਠੀਕ ਐ ਜੀ।
ਹਮ, ਹਮ ਇਸ ਤਰ੍ਹਾਂ ਵੀ ਬਨ ਜਾਂਦੇ ਨੇ ਅੱਜ-ਕੱਲ੍ਹ ਬਹੁਤ ਚੀਜ਼ਾਂ ਨੇ ਉਸਦੇ ਤੁਸੀਂ ਇਹ ਹੁੰਦਾ ਵੇ ਪੋਹਾ, ਪੋਹਾ ਦੇ ਤੁਸੀਂ, ਨਹੀਂ ਭੱਲੇ ਬਣਾ ਲਓ। ਉਹਨਾਂ ਨੂੰ ਸੇੜ ਕੇ ਉਹਦੇ ਚ ਆਲੂ ਮਿਕਸ ਕਰਕੇ ਚੰਗੀ ਤਰ੍ਹਾਂ ਗੁੰਨ ਕੇ, ਉਹਦੇ ਚ ਜਿਹੜੇ ਮਸਾਲੇ ਪਾਂਓ ਉਹਨੂੰ ਈ ਤੁਸੀਂ ਨਹੀਂ ਭੱਲਿਆ ਦੀ ਤਰ੍ਹਾਂ ਤਲ ਕੇ ਖਾਓ। ਸੋਚ ਲਓ, ਅੱਜ-ਕੱਲ੍ਹ ਸੂਜੀ ਬ-ਬਹੁਤ ਚੀਜ਼ਾਂ ਬਣਨ ਲੱਗ ਪਈ
ਠੀਕ ਐ ਜੀ, ਹਾਂ, ਪੋਹਾ ਤੇ ਤੇ ਬਣਵਾਇਆ ਸੀ ਇੱਕ ਦਿਨ ਤੇ ਮਰਕੋਨੀ ਵੀ ਬਣਾਈ ਸੀ। ਤੇ ਉਹ ਹੁਣ ਸਾਨੂੰ ਕਿ, ਹਾਂਜੀ ਮੈਂ ਚੱਲ ਬਣਾ ਲੈਨੇ ਆ, ਇੱਕ ਦਿਨ ਇਹਨਾਂ ਜਵਾ ਕਾ ਨੂੰ ਕਸਟਰ ਬਣਾ ਕੇ ਦਿੱਤਾ ਸੀ।
ਅੱਛਾ, ਅੱਛਾ ਤੁਸੀਂ ਅੰਬ ਦਾ ਕਸਟਰਡ ਬਣਾਓ ਮੈਂ ਤੁਹਾਨੂੰ ਦੱਸਾਂ ਕਿਸ ਤਰ੍ਹਾਂ
ਹਾਂਜੀ।
ਆਹ ਜਿਸ ਤਰ੍ਹਾਂ ਕਸਟਡ ਅਸੀਂ ਬਣਾਨੇ ਆ ਦੁੱਧ ਧਰਨੇ ਆ ਨਾ ਉੱਤੇ ਦੁੱਧ ਨੂੰ ੳਬਾਲ ਕੇ ਫਿਰ ਠੰਡੇ ਚ ਘੋਲ ਕੇ ਕਸ਼ ਗਡਵੀ ਇਚ ਪਾ ਦੋ, ਉਹਨੂੰ ਚੰਗੀ ਤਰ੍ਹਾਂ ਵੀ ਗਾੜਾ ਕਰਕੇ ਨਾ ਥੋੜੇ ਜੀ ਅੰ ੳਹ ਔਨੂੰ ਗ੍ਰੈ ਗ੍ਰੈਂਡਰ ਕਰਕੇ ਨਾ ਅੰਬ, ਜਿਸ ਤਰ੍ਹਾਂ ਅਸੀਂ ਮੈਂਗੋ ਸੇ ਕ‌ ਬਣਾਨੇ ਆ ਉਹਨੂੰ ਉਹਦੀ ਪਿਊਰੀ ਬਣਾ ਕੇ ਕਿ ਅੰਬ ਦੀ ਉਹ ਤੁਸੀਂ ਕਸਟਰਡ ਵਿੱਚ ਪਾ ਦਿਓ।
ਅੱਛਾ ਜੀ।
ਹਾਂ, ਉਹਨੂੰ ਚੰਗੀ ਤਰ੍ਹਾਂ ਵੀ ਸਮਝੋ ਬਣ ਜਾਏ ਫਿਰ ਉਹਦੇ ਚ ਅੰਬ ਦੇ ਟੁਕੜੇ ਕੱਟ ਕੇ ਪਾਓ ਥੋੜ੍ਹਾ ਜਿਹਾ ਹਲਕਾ ਜਿਹਾ ਡਰਾਈ ਫਰੂਟ ਪਾਓ, ਫਿਰ ਵੇਖੋ ਉਹਦਾ ਸਵਾਦ ਕਸਟਰਡ ਦਾ।
ਠੀਕ ਐ ਜੀ, ਕੋਈ ਨਾ ਜੀ ਬਣਾ ਕੇ ਦੇਖਾਂਗੇ।
ਹਾਂ ਮੈਂ ਵੀ ਸੋਚ ਰਹੀ ਸੀ, ਸ਼ਾਮੀ ਬਣਾਵਾਂ ਅੱਜ ਕਸ਼ਟਡ। ਬਣਾਵਾਂਗੀ ਮੈਂ ਕਿੰਨੀ ਕਹਿ ਰਹੀ ਏ, ਹਾਂ ਇਹ ਕਹਿ ਰਹੀ ਏ ਬਣਾ ਕੇ ਦਿਓ ਕਿਉਂਕਿ ਮੈਨੂੰ ਉਸ ਦਿਨ ਖੋਇਆ ਸੀ ਸਵਾਦ ਬਣਿਆ ਸੀ।
ਅੱਛਾ ਜੀ।
ਹਾਂ। ਅੰਮ ਦਾ ਫਲੈਵਰ ਆ ਜਾਂਦਾ ਜੀ ਕਸ਼ਟੜ ਇਚ, ਹਾਂ ਅੰਮ ਦਾ ਫਲੈਵਰ ਆ ਜਾਂਦੈ ਕਸਟਡ ਵਿਚ, ਹਮ। ਕਹਿੰਦੀ ਸਾਵਣ ਤਾ ਚੜ ਗਿਆ ਖੀਰ ਬਣਾਓ, ਮੈਂ ਕਿਹਾ ਕੋਈ ਨੀ ਇੱਕ ਦਿਨ ਬਣਾਊ ਸਾਵਣ ਚੜ ਤੇ ਨੀ ਚੜਿਆ ਮਗਰ ਜਿਹਨਾਂ ਦਾ ਹਿੰਦੂਆਂ ਦਾ ਤੇ ਸਾਵਣ ਚੜ ਗਿਐ। ਪੁਰਮਾਸ਼ੀ ਤੇ ਚੜ ਜਾਦੈ ਇਹਨਾ ਦਾ ਤਾ, ਹਾਂ ਸਾਡਾ ਤੇ ਹੁਣ ਚੜੇਗਾ ਕੱਲ
ਹਾਂਜੀ।
ਸਾਡਾ ਕੱਲ੍ਹ ਚੜੇਗਾ। ਹੂੰ, ਤੁਵਾਡਾ ਕੱਲ੍ਹ ਚੜੇਗਾ।
ਹੋਰ ਜੀ।
ਬਸ ਜੀ ਬਸ।
ਹਾਂਜੀ, ਹੋਰ? ਪੀ ਲਿਆ ਚਾਹ ਪਾਣੀ?
ਚਾਹ ਤਾਂ ਪੀ ਲ‌ਈ।
ਅੱਛਾ ਏ। ਠੀਕ। ਅੱਛਾ ਜੀ ਸਾਢੇ ਛੇ ਵਜੇ, ਠੀਕ ਐ ਜੀ। ਅਸੀਂ ਤੇ ਚਾਰ ਵਜੇ ਪੀ ਲੈਂਣੇ ਆ ਬਣਾ ਕੇ।
ਉਹ ਨਹੀਂ, ਸਾਡੇ ਨਹੀਂ, ਮੈਂ ਤੇ ਵੈਸੇ ਈ ਸਾਢੇ ਛੇ ਪੀਂਨੀ ਆ। ਮੈਂ ਤੇ ਸਵੇਰੇ-ਸ਼ਾਮ ਚਾਹ ਪੀਂਨੀ ਆ। ਮੈਂ ਤੇ ਨਹੀ ਤੇ ਨੀ ਪੀਂਦੀ ਤੇ ਹੁਣ ਜਿਹੜਾ ਆਦਮੀ ਮਸ ਸੀ। ਤਿੰਨ-ਚਾਰ ਦਿਨ ਮੈਂ ਥੋੜ੍ਹੀ ਜਿਹੀ ਚਾਹ ਪੀਤੀ ਹੈਗੀ ਐ। ਮੈਂ ਅਰਬੀ ਬਣਾਈ ਸੀ ਸੁਕੀ ਤੇ ਮੈਂ ਕਿਹਾ
ਹਾਂਜੀ, ਸੁੱਕੀ ਨਾਲ ਤੇ ਫਿਰ ਲੱਸੀ ਵਧੀਆ ਲੱਗਦੀ।
ਤੇ ਇਸ ਕਰਕੇ, ਬਸ ਵਧੀਆ। ਕੀ ਬਣਾਊ?
ਨਈ ਗੁਡੀਆ ਕੀ ਕਰਦੀ ਜੇ?
ਉਹ ਭਾਂਡੇ ਮਾਂਜਦੀ ਪੀ ਏ।
ਅੱਛਾ ਜੀ।
ਹੂੰ-ਹੂੰ। ਹਾਂ, ਭਾਂਡੇ ਮਾਂਜ ਰਹੀ ਸੀ। ਨਾ, ਨਹੀਂ ਏ। ਤੁਸੀਂ ਨਾ ਬਸ-ਬਸ ਵਧੀਆ। ਮੈਂ
ਅੱਛਾ। ਚਲੋ, ਵਧੀਆ ਕਰ ਲਏ। ਟੈਂਮ ਪਾਸ ਵੀ ਕਰਨਾ ਜ਼ਰੂਰੀ ਐ।
ਆਂ।
ਇਹ ਤੇ ਹੈ ਈ।
ਤੇ ਹੂ, ਹੁਣ ਥੋੜ੍ਹੀ ਜਿਹੀ ਸ਼ਾਮ ਹੋਏਗੀ। ਸੱਤ ਵਜਣਗੇ, ਥੋੜ੍ਹੀ ਦੇਰ ਬਾਹਰ ਨਿਕ ਨਿਕਲ ਕੇ ਬਹਿ ਜਾਵਾਂਗੇ। ਅੱਠ ਵਜੇ ਫੇਰ ਅੰਦਰ ਆ ਜਾਵਾਂਗੇ।
ਠੀਕ ਏ ਜੀ।
ਹਾਂ, ਰੋਟੀ-ਰੂਟੀ ਸੰਦੇਰਾ ਬਣਾਲਾ ਗੇ ਤੇ ਬਹਿਜਾ ਗੇ ਚੱਲ ਤੇ ਐਹ ਇਸ ਤਰ੍ਹਾਂ ਈ ਟੈਮ ਪਾਸ ਕਰ ਲਈ ਦਾ ਸਾਰਾ ਦਿਨ।
ਤੇ ਹੁਣ ਤਾਡੀ
ਨਾ ਮੇਰੀਆਂ ਅੱਖਾਂ 'ਚ ਪਾਣੀ ਬਹੁਤ ਵਗਦਾ ਐ। ਹੁਣ ਵੇਖਣੀ ਆ। ਯੋ ਕਹਿ ਰੀਆ ਜਾਂ ਤੇ ਕਹਿੰਨੀ ਆ ਰੱਖੜੀ ਤੇ ਜਾਂ ਪੇਸ਼ਨ ਕਰਵਾ ਕੇ ਆ ਜਾਵਾਂ। ਚੱਲ, ਏਸੀ 'ਚ ਈ ਬੈਠੀ ਰਵਾਂਗੀ। ਏਥੇ ਤੇ ਫਿਰ, ਏਥੇ ਤੇ ਕੰਮ ਨੀ ਕਰਨਾ ਨਾ। ਫਿਰ ਇਹ ਥੋੜ੍ਹੇ ਦਿਨ ਤੋਂ ਫੇਰ ਮੈਨੂੰ ਰਹਿਣਾ ਪੇਗਾ ਉੱਥੇ ਜਾ ਕੇ।
ਹਾਂਜੀ, ਇਹ ਤੇ ਹੈ।
ਫੇਰ ਉੱਥੇ ਆ ਕੇ ਰਵੋ ਤੇ ਲੋਕ ਕਹਿੰਦੇ ਨੇ ਪਤਾ ਨੀ ਫਿਰ, ਲੋ ਜੀ ਮਾਂ ਟੁਰੀ ਆਂਦੀ।
ਲੋਕਾਂ ਦਾ ਕੀ ਹੁੰਦਾ। ਲੋਕਾਂ ਦਾ ਏ ਬੋਲਣਾ, ਬੋਲੀ ਜਾਣਗੇ। ਤੁਸੀਂ ਆਪ
ਤੇ ਉਹ ਮੈਨੂੰ ਕਿਸੇ, ਮੈਨੂੰ ਕਿਸੇ ਨੇ ਇੱਕ ਵਾਰੀ ਟੋਕਿਆ ਸੀ ਤਾਂ ਮੈਂ ਆਂਦੀ ਨੀ।
ਹੁਨ ਲੈ ਏ ਤੇ ਐਵੇਂ ਟੋਕਦੇ ਈ ਰੈਂਦੇ ਨੇ ਨਾ ਐਨੀ ਟੈਨਸ਼ਨ ਨੀ ਲਈਦੀ ਹੁੰਦੀ ਆਂਟੀ ਜੀ। ਕੋਈ ਨਾ ਤੁਸੀਂ ਏਥੇ ਆ ਜਇਓ, ਪ੍ਰੇਸ਼ਨ ਕਰਾ ਜਿਓ। ਅੱਛੇਆ।
ਹੂੰ। ਹਾਂਜੀ ਕਿਓਂਕਿ ਮੈਨੂੰ ਜਿਸ ਤਰਾਂ ਪਾਨੀ ਵਗਦਾ ਮੈਨੂੰ ਓਪਰੇਸ਼ਨ ਜਲਦੀ ਕਰਵਾਨਾ ਪਏਗਾ।
ਹਾਂਜੀ ਏ ਤੇ ਹੈ।
ਇੰਝ ਪਾਨੀ ਵਗਦਾ ਜਿਦਾਂ ਟੂਟੀ ਵਗਦੀ ਬਾਕੀ ਚ ਤਾਂ ਬੋਤ ਜੇੜਾ ਜੇ ਆਕੇ ਦੇ ਤੇ ਮੈਨੂੰ ਦਿਖਾਈ ਵੀ ਘੱਟ ਦਿੰਦਾ ਬੋਤ ਘੱਟ ਦਿੰਦਾ ਆ।
ਅੱਛਾ ਜੀ।
ਗੁਡ ਈਵਨਿੰਗ
ਫੇਰ ਤੁਸੀਂ ਇੰਨੀ ਘੋਲ ਕਾਤੋਂ ਕਰਦੇ ਓਂ ਤੁਸੀਂ ਆ ਕੇ
ਨਈਂ ਗਰਮੀ ਏ ਨਾ ਗਰਮੀ ਕਰਕੇ ਮੈਂ ਕਿਆ ਚੱਲ ਥੋੜਾ ਜਾ ਬਰਸਾਤਾਂ ਦਾ ਮੌਸਮ ਹੋ ਜਾਏਗਾ, ਠੀਕ ਹੋ ਜਾਏਗਾ ਮੌਸਮ। ਬਾਰਸ਼ਾਂ ਤੋਂ ਬਾਦ।
ਅੱਛੇਆ ਜੀ।
ਹੂੰ, ਤਾਂ ਕਰਕੇ ਰੁਕੀ ਪਈ ਆਂ ਮੈਂ।
ਠੀਕ ਐ ਜੀ, ਚਲੋ ਆਜੇਓ ਫਿਰ ਓਦੋਂ
ਬਾਦ ਚ ਫੇਰ ਮੈਂ ਕਿਆ ਦੇਖਨੀ ਆਂ, ਕਰਵਾਵਾਂਗੀ ਕਰਵਾਵਾਂ ਹੂੰ, ਭੈਨ ਜੀ ਨੂੰ ਆਏਗੀ ਤਾਂਈ ਹੋਏਗਾ ਅਪਰੇਸ਼ਨ ਮੇਰਾ
ਹਾਂਜੀ ਏ ਤੇ ਹੈ। ਦੂਜੀ ਦੀ ਜੇੜੀ ਓਦੋਂ ਬਨਵਾਈ ਸੀ ਓ ਤੇ ਠੀਕ ਐ ਹਨਾ ਜੀ।
ਹੁਨ ਨਾ ਓ ਤੇ ਠੀਕ ਏ, ਮਗਰ ਦੂਜੀ ਅੱਖ ਚ ਪਾਨੀ ਬੋਤ ਵਗਦਾ ਬੋ ਜਾਦਾ
ਫੇਰ ਵੀ
ਨਈਂ
ਤੁਸੀਂ ਡਾਕਟਰ ਨੂੰ ਨੀ ਵਿਖਾਇਆ।
ਨਈਂ ਵਖਾਏਆ ਓਨੇ ਦਵਾਈ ਵੀ ਦਿੱਤੀ ਏ ਪਾਈ ਦਵਾਈ ਪਾਂਦੀ ਪਈ ਆਂ। ਆਰਾਮ ਈ ਨੀ ਆਂਦਾ ਪਿਆ, ਓਨੇ ਈ ਆਖੇਆ ਗਰਮੀ ਏ ਦੋ ਮੀਨੇ, ਤਿੰਨ ਮੀਨੇ ਕੱਢ ਲੋ ਹਲੇ, ਫੇਰ ਹੋ ਜਾਏਗਾ ਪਰੇਸ਼ਨ।
ਠੀਕ ਐ ਜੀ।
ਹਾਂਜੀ ਹਾਂ।
ਚਲੋ ਫੇਰ ਕਰਾ ਲਿਓ ਜੀ, ਠੀਕ ਐ ਜੀ ਸਸ ਰੀ ਕਾਲ ਜੀ।
ਅੱਛਾ, ਸਸ ਰੀ ਕਾਲ ਜੀ।
ਸਾਸਰੀ ਕਾਲ ਜੀ।